ਹਾਂਜੀ।
ਸਸੀ ਕਾਲ ਜੀ, ਸਸੀ ਕਾਲ।
ਹੋਰ ਜੀ ਵਧੀਆ-ਵਧੀਆ ਤੁਸੀਂ ਸੁਣਾਓ?
ਚਲੋ ਵਧੀਆ ਚਾਹੀਦਾ ਹੋਰ ਸੁਣਾਓ?
ਹਾਂਜੀ, ਵਧੀਆ ਹੋਰ ਕੀ ਕਰ ਰਹੇ ਸੀ?
' ' ਬੱਸ ਵਧੀਆ, ਬੱਸ, ਫਿਲਹਾਲ ਬੈਠਾ ਹੋਇਆ ਸੀ ਮੈਂ ਆਪਣੇ ਘਰ ਹੀ
ਓਕੇ, ਹੋਰ ਠੀਕ ਸਭ ਘਰ
ਹਾਂਜੀ, ਹਾਂਜੀ-ਹਾਂਜੀ ਘਰ ਸਭ ਵਧੀਆ, ਤੁਸੀਂ ਸੁਣਾਓ ਸਭ ਘਰ ਠੀਕ ਐ
ਹਾਂਜੀ-ਹਾਂਜੀ ਸਭ ਵਧੀਆ
ਸਭ ਵਧੀਆ ਮੈਂ ਕਿਹਾ ਤੁਸੀਂ ਸੁਣਾਓ?
ਹਾਂਜੀ। ਹੈਲੋ, ਹਾਂਜੀ ਬੋਲੋ।
ਹਾਂਜੀ-ਹਾਂਜੀ, ਮੈਂ ਕਿਹਾ ਹੋਰ ਹੋ ਗਿਆ ਡਿਨਰ ਵਗੈਰਾ?
ਹਾਂਜੀ, ਹੋ ਗਿਆ ਡਿਨਰ ਤੇ।
ਚਲੋ ਵਧੀਆ-ਵਧੀਆ। ਬੱਸ ਮੈਂ ਕਰ ਲਿਆ, ਹੁਣ ਕਾਕੇ ਹੀ ਥੋੜਾ ਜਿਹਾ ਸੈਰ ਤੇ ਆਇਆ ਸੀ। ਹੋਰ ਅੱਜ ਸਾਰਾ ਦਿਨ ਫਿਰ ਕੀ ਕੀਤਾ?
ਬੱਸ ਕੁਛ ਨੀ, ਘਰ ਦੇ ਕੰਮ
ਤੁਸੀ ਘਰਦੇ ਕੰਮ, ਹਮ-ਹਮ ਬਿਲਕੁਲ-ਬਿਲਕੁਲ, ਬ੍ਰੇਕਫਾਸਟ, ਫੇਰ ਲੰਚ ਹਮ-ਹਮ, ਬਿਲਕੁਲ-ਬਿਲਕੁਲ, ਬਿਲਕੁਲ ਬੱਸ ਮੈਂ ਵੀ ਸਵੇਰੇ-ਸਵੇਰੇ ਕੰਮ ਤੇ ਜਾਣਾ ਸੀ ਤੇ ਆਪਣਾ ਜਾਣ ਤੋਂ ਪਹਿਲਾਂ ਬਰਸਾਤ ਇੰਨੀ ਖੂਬ ਬਰਸਾਤ ਪਈ। ਠੀਕ ਐ, ਬਰਸਾਤ ਵਿੱਚ, ਫਿਰ ਮੈਂ ਗਿੱਲਾ ਵੀ ਹੋ ਗਿਆ। ਫਿਰ ਮੈਂ ਔਫੀ ਆਪਣੇ ਔਫਿਸ ਗਿਆ, ਆਪਣਾ ਅ ਡਰੈਸ ਵਗੈਰਾ ਚੇਂਜ ਕੀਤੀ। ਫਿਰ ਉੱਥੇ ਸਾਰਾ ਦਿਨ ਅੱਜ ਬਲਕਿ ਕੰਮ ਵੀ ਕੁਛ ਖ਼ਾਸ ਨਹੀਂ ਹੋ ਪਾਇਆ। ਔਰ ਬਿਜੀ ਵੀ ਇਤਨਾ ਸੀ, ਕੰਮ ਵੀ ਨਹੀਂ ਹੋ ਪਾਇਆ ਕੁਛ ਵੀ
ਅੱਛਾ, ਅੱਜ ਇੱਥੇ ਵੀ ਸਾਡੇ ਬਾਰਿਸ਼ ਸੀ।
ਕਿ ਵੀ ਬਿਜੀ ਸੀ ਲੇਕਿਨ ਕੰਮ ਈ ਨੀ ਆਇਆ।
ਅੱਛਾ, ਹਾਂ ਕਈ ਵਾਰ ਐਵੀਂ ਆਦਾ ਹਾਂ, ਸਵੇਰੇ ਹੋਈ ਸੀ ਬਾਰਿਸ਼, ਉਸ ਤੋਂ ਬਾਅਦ ਤੇ ਫੇਰ ਗੁੰਮਾ ਈ ਸੀ ਬੱਸ
ਹਮ-ਹਮ, ਹਮ ਬੱਸ ਹਮ, ਬਰਸਾਤ ਦੇ ਬਾਅਦ ਗੁੰਮਾ ਹੋਣਾ ਹ ਹੀ ਹੋਣਾ
ਹਾਂ, ਇਹ ਦੋ ਮਹੀਨੇ ਤੇ ਅੱਧਾ ਈ ਦਿਨ
' ' ਹਾਂਜੀ-ਹਾਂਜੀ, ਹਾਂਜੀ।
ਜੁਲਾਈ, ਅਗਸਤ
ਹੋਰ ਸੁਣਾਓ ਜੀ?
ਵਧੀਆ-ਵਧੀਆ ਤੁਸੀਂ ਸੁਣਾਓ ਹੋਰ? ਹਾਂਜੀ ਸਭ ਵਧੀਆ।
' ' ਚਲੋ ਵਧੀਆ ਸਹੀਦਾ ' ' ਬੱਸ, ਅ ਕੀ ਕਹਿੰਦੇ ਆ ਆਪਣਾ, ਮਟਰ ਪਨੀਰ ਬਣਾਇਆ ਸੀ। ਮੰਮੀ ਦੇ ਹੱਥ ਦਾ ਤੇ ਵਾਈਫ, ਹਜੇ ਆਪਣਾ ਉੱਥੇ ਗਈ ਆ। ਉਹ ਮੇਰੇ ਖਿਆਲ ਨਾਲ, ਕੱਲ-ਪਰਸੋਂ ਆਏਗੀ ਤੇ ਫਿਲਹਾਲ ਤੇ, ਮਾਤਾ ਦੀ ਰੋਟੀ ਹੱਥ ਦੀ ਬਣਾ ਕੇ ਰੋਟੀ ਖਵਾਈ ਆ ਉਹਨਾਂ ਨੇ
ਓਕੇ, ਮਾਇਕੇ ਗਈ ਦੀ ਵਹੁਟੀ
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਹਾਂਜੀ-ਹਾਂਜੀ।
ਤੇ ਬੱਚਿਆਂ ਦੇ ਤੇ ਸਕੂਲ ਖੁੱਲ੍ਹੇ ਹੋਣੇ।
' ' ਸਕੂਲ ਤਾਂ ਖੁੱਲ ਗਿਆ, ਮੈਂ ਕਿਹਾ ਹਜੇ ਤੋਂ ਇੱਕ, ਦੋ ਦਿਨ ਤ ਬੱਚੇ ਆਣੇ ਵੀ ਨਹੀਂ ਹੈਗੇ ਕੱਲ ਇਵਨਿੰਗ ਗਈ, ਮੇਰੇ ਖੇਲ ਨਾਲ ਆ ਜਾਣਗੇ। ਫਿਰ ਚਲੇ ਜਾਣਗੇ ਸਕੂਲ, ਪਤਾ ਈ ਪੜ੍ਹਾਈ ਕਰਨਾ ਬੱਚਿਆਂ ਨੇ
' ' ਪੜ੍ਹਾਈਆਂ ਅੱਜ-ਕੱਲ੍ਹ
' ' ਇਹ ਤੇ ਹੈ ਈ ਐ ਸਹੀ ਗੱਲ ਐ।
ਹੋਰ ਘਰ ਕੋਣ-ਕੋਣ ਏ?
ਬੱਸ ਘਰ ਮੰਮੀ ਡੈਡੀ, ਓਰ ਸਿਸਟਰ ਐ।
ਅੱਛਾ, ਓਕੇ।
ਛੋਟਾ ਲਿਟਲ ਬ੍ਰਦਰ, ਲਿਟਲ ਬ੍ਰਦਰ ਹੈਗਾ। ਉਹ ਆਪਣਾ ਕੰਮ ਕਰਦਾ ਅੱਛਾ ਕੰਮ ਕਰਦਾ ਉਹ, ਠੀਕ ਐ। ਮੇਰਾ ਕੰਮ ਐ, ਮੇਰਾ ਪ੍ਰਿੰਟਿੰਗ ਦਾ ਕੰਮ ਹੈ ਜੀ।
ਓਕੇ-ਓਕੇ।
ਹਾਂਜੀ, ਬੱਸ ਨੋਟ ਨੀ ਚੱਬਦੇ। ਹਾਂਜੀ-ਹਾਂਜੀ ਨੋਟ। ' ' ਬੱਸ ਨੋਤ, ਨੋਟ ਨੀ ਚੱਲਦੇ, ਆੱਲ ਓਵਰ ਪ੍ਰਿੰਟਿੰਗ
ਅੱਛਾ-ਅੱਛਾ।
ਹਰ ਤਰ੍ਹਾਂ ਦੀ ਪਿੰਟਿੰਗ ਕਰਨੇ ਆ ਜੀ, ਹਾਂਜੀ-ਹਾਂਜੀ, ਹਾਂਜੀ। ਹਾਂਜੀ-ਹਾਂਜੀ।
ਮੈ ਕੰਮ ਦੇ ਵੀ ਆਵੀ।
ਹਾਂਜੀ ਬੱਸ, ਕੰਮ ਤੇ ਦੇਖੋ ਕੋਈ ਵੀ ਹੈਗਾ। ਉਹਦੇ 'ਚ'ਕਮਪੀਟੀਸ਼ਨ ਬਹੁਤ ਆ। ਅਗਰ ਕੋਈ ਚੀਜ਼ ਮੈਂ ਪੰਜ ਰੁਪਏ ਦੀ ਵੇਚਾਂਗਾ ਤੇ ਦੂਸਰਾ ਬੰਦਾ ਚਾਰ ਰੁਪਏ ਚਾਰ ਰੁਪਏ ਵਿੱਚ ਦੇ ਕੇ ਚਲੇ ਜਾਏਗਾ।
ਲੈ ਜਾ ਹਾਂ ਇਹ ਤੇ ਹੈ, ਕਮਪਟੀਸ਼ਨ ਬਹੁਤ ਐ।
ਕੁਆਲਿਟੀ ਨਹੀਂ ਦੇਖਦੇ, ਹਾਂ ਕੁਆਲਿਟੀ ਨਹੀਂ ਦੇਖਦੇ ਕਿ ਕੁਆਲਿਟੀ ਕੀ ਐ।
ਹਾਂ, ਉਹ ਤੇ ਕਸਟਮਰ ਦੇ ਉੱਤੇ ਆ।
ਹਾਂ, ਅਸੀਂ ਵਾਲਪੇਪਰ ਵੀ ਲਗਾਉਣੇ ਆ, ਠੀਕ ਐ, ਹਾਂ। ਹਾਂ ਤੇ ਉਹ
ਵੋਲ ਵਗੈਰਾ ਤੇ
ਜੀ-ਜੀ, ਜੀ-ਜੀ ਦੀਵਾਰ ਤੇ
ਹਮ, ਹਮ-ਹਮ।
' ' ਵਾਲ ਪੇਪਰ ਲਗਾਣੇ ਆ। ਹੁਣ ਅਸੀਂ ਰੇਟ ਦਿੰਣੇ ਆ, ਟਵੰਟੀ ਰੁਪੀਜ਼ ਪਰ ਸਕੁਅਰ ਫੁੱਟ ਠੀਕ ਐ, ਤੇ ਕਈ ਹੈਗੇ ਨੇ ਅਹ ਛੁੱਟੀ ਨਿੱਜੀ ਕਰਨ ਵਾਲੇ ਹੈਗੇ ਆ।
ਆਹ ਇੰਨਾ ਕੋਂਪੀਟੀਸ਼ਨ ਹੋ ਗਿਆ।
ਕੰਪੀਟੀਸ਼ਨ ਹੈਗਾ, ਹੁਣ ਇਹਂ ਨੀ ਦੇਖਦੇ ਕਿ ਮਟੀਰੀਅਲ
ਫਿਰ ਦੂਸਰੇ ਬੰਦੇ ਵੀ ਸੋਚ ਨੇ ਜਿੱਥੋਂ ਸਸਤਾ
' ' ਹਾਂ ਇਹ ਤੇ ਹੈ ਆ। ਚੱਲੋ, ਕੋਈ ਗੱਲ ਨੀ ਜੋ ਜੋ ਜਿਹਦੀ ਦੀ, ਦੇਖੋ ਜੀ, ਜੋ ਜਿਹਦੀ ਦੀ ਕਿਸਮਤ ਵਿੱਚ ਮਿਲਣਾ, ਜੁਲਣਾ, ਮਿਲਣਾ। ਉਹ ਕਿਸਮਤ ਵਿੱਚ ਡਿਪੈਂਡ ਕਰਦਾ ਠੀਕ ਨਾ ਜੀ। ਕਸਟਮਰ ਤੇ ਆਦੇ-ਜਾਂਦੇ ਰਹਿੰਦੇ ਆ ਉਹਨਾਂ ਦੇ ਫੋਨ ਵੀ ਆਦੇ ਹੈ, ਵੀ ਜ ਸਾਡਾ ਕਰਦੋ-ਕਰਦੋ। ਠੀਕ ਐ ਜਿ ਕਿ ਕਿਸਮਤ ਜਿੱਥੇ ਕੰਮ ਹੋਏਗਾ, ਉੱਥੇ ਹੀ ਕੰਮ ਹੋਣਾ।
ਹਾਂ ਇਹ ਵੀ ਐ।
ਹੋਰ ਸੁਣਾਓ, ਤੁਸੀਂ ਆਪਣੇ ਬਾਰੇ ਸੁਣਾਓ ਅੱਜ, ਕੀ ਕੀਤਾ ਬੱਚੇ-ਬੁੱਚੇ
ਹਾਂ ਸੋ ਗਏ ਉਹ ਤੇ, ਬੱਚੇ ਸੋ ਗੇ।
ਅੱਛਾ, ਅੱਛਾ-ਅੱਛਾ ਠੀਕ ਹੈ। ਹਮ-ਹਮ ਬਿਲਕੁਲ
ਮੈ ਸਕੂਲ ਖੁੱਲ੍ਹ ਲੈਨੀਆ, ਫਸਟ ਜੁਲਾਈ ਤੋਂ ਖੁਲ ਗਏ ਨੇ।
ਹਾਂਜੀ, ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ ਲੇਕਿਨ ਅਜੇ ਬੱਚੇ-ਬੁੱਚੇ ਤੇ ਹਜੇ ਘੱਟ ਵਧ ਹੀ ਅੱਛਾ-ਅੱਛਾ ਹਾਂ ਉਹ ਤਾਂ ਹੈ ਹੀ ਐ।
ਫਿਰ ਵੀਕਐਂਡ ਔਫ ਹੁੰਦਾ ਇੱਧਰ।
ਹਾਂਜੀ, ਅੱਛਾ-ਅੱਛਾ, ਅੱਛਾ-ਅੱਛਾ ਸੈਕਿੰਡ ਸੈਟਰਡੇ।
ਨਹੀਂ ਵੈਸੇ ਵੀ, ਸ ਸੈਟਰਡੇ ਸੰਡੇ ਔਫ ਹੀ ਰਹਿੰਦਾ।
ਅੱਛਾ-ਅੱਛਾ, ਅੱਛਾ-ਅੱਛਾ ਠੀਕ ਐ, ਠੀਕ ਐ, ਠੀਕ ਐ। ਚਲੋ ਅੱਛੀ ਗੱਲ ਐ, ਇੱਕ ਰਿਲੈਕਸ ਵੀ ਹੋ ਜਾਂਦਾ। ਠੀਕ ਐ ਤੇ ਹਾਂ, ਰਿਲੈਕਸ ਹੋ ਜਾਂਦਾ ਤੇ ਬੱਚੇ ਅਗਰ ਕਿਤੇ ਘੁੰਮਣਾ-ਘਾਮਣਾ ਆਏ।
ਜਾ ਸਕਦੇ ਆ ਹਾਂਜੀ, ਐ ਜੋਬ ਵਾਲਾ ਹਿਸਾਬ ਐ ਜਿਵੇਂ ਜੋਬ
ਹਾਂ, ਹਾਂ-ਹਾਂ ਔਰ ਵੈਸੇ ਵੀ ਜੋਬ ਵਾਲੇ ਵਾਸਤੇ ਤੇ ਐਹ ਇੱਕ ਅੱਛੀ, ਮਤਲਬ ਹੈ, ਵੀ ਸੈਟਰਡੇ ਸੰਡੇ ਔਫ ਹੁੰਦਾ।
ਹਾਂ, ਕਈ ਵਾਰੀ ਵੈਸੇ ਵੀ, ਕੋਈ ਓਕੇਜਨ ਆ ਜੇ ਤਾਂ ਵੀ ਛੁੱਟੀ ਹੋ ਜਾਂਦੀ ਐ।
ਹਮ-ਹਮ ਬਿਲਕੁਲ-ਬਿਲਕੁਲ, ਬਿਲਕੁਲ
ਔਰ ਬੈਸਟ ਹੋ ਜਾਂਦਾ, ਕਿ ਤਿੰਨ, ਚਾਰ ਛੁੱਟੀਆਂ ਇਕੱਠੀਆਂ ਆ ਗਈ।
ਮਲ, ਬਲਕਿ ਉਹ ਜਿਹੜੇ ਹੁੰਦੇ ਸ਼ੇਅਰ ਮਾਰਕੀਟ ਵਾਲੇ, ਉਹ ਤਾਂ ਬਹੁਤ ਅੱਛੇ ਤੇ ਉਹਨਾਂ ਦੀ, ਵਧੀਆ ਸਿਸਟਮ ਹੁੰਦਾ। ਮਤਲਬ ਫਰਾਈਡੇ ਛੁੱਟੀ ਆਈ, ਸੈਟਰਡੇ ਸੰਡੇ ਤੇ ਹੈ ਹੀ ਆ ਉਹ
ਹਾਂ-ਹਾਂ ਬੈਂਕ ਵਾਲਿਆਂ 'ਚ' ਵੀ ਐਵੇਂ ਐ।
ਹਾਂ, ਬੈਂਕ ਵਾਲਿਆ 'ਚ' ਵੀ ਐਵੇ ਹੀ ਆ ਮਤਲਬ ਅ ਸ਼ੇਅਰ ਮਾਰਕੀਟ ਵਾਲੇ ਜਿਹੜੇ ਹੁੰਦੇ ਐ। ਫਰਾਈਡੇ ਛੁੱਟੀ, ਸੈਟਰਡੇ ਛੁੱਟੀ ਹੈ ਹੀ ਆ, ਠੀਕ ਐ, ਸੰਡੇ ਵੈਸੇ ਹੀ ਔਫ ਆ। ਮਤਲਬ ਹਾਂ, ਵੀਕ 'ਚ' ਤਿੰਨ ਛੁੱਟੀ ਹੋ ਗੀ।
ਹਮ, ਸਾਡੇ ਇੱਧਰ ਸਕੂਲ 'ਚ' ਵੀ ਐਵੇਂ ਹੀ ਆ।
ਹਮ-ਹਮ ਬਿਲਕੁਲ, ਬਿਲਕੁਲ-ਬਿਲਕੁਲ। ਚਲੋ ਅੱਛੀ ਗੱਲ ਐ ਜੀ, ਹੋਰ ਬੱਚੇ ਦੀ ਪੜ੍ਹਾਈ-ਪੜੂਈ ਵਗੈਰਾ ਦੱਸੋ ਕਿਵੇਂ ਚੱਲ ਰਹੀ ਐ?
ਹਜੇ ਤੇ ਫਸਟ ਕਲਾਸ 'ਚ' ਐ, ਅੱਛਾ ਹੈ, ਸਕੂਲ ਤੇ ਅੱਛਾ ਐ।
ਅੱਛਾ, ਸਕੂਲ ਅੱਛਾ ਠੀਕ ਐ, ਠੀਕ ਐ। ਚਲੋ ਵਧੀਆ। ਅੱਛੀ ਗੱਲ ਆ। ਹਮ ਐਕਟੀਵਿਟੀ ਜ਼ਿਆਦਾ ਨੇ ਦੇਖੋ ਐਕਟੀਵਿਜ਼ ਵਗੈਰਾ ਜਿਆਦਾ ਹੋਣਗੀਆਂ ਤੇ ਬੱਚੇ ਮਤਲਬ ਐਕਟਿਵ ਹੋਣਗੇ। ਠੀਕ ਏ ਨਾ ਤੇ ਉਹਨਾਂ ਨੂੰ ਕੁਛ ਸਿੱਖਣ ਨੂੰ ਮਿਲੇਗਾ। ਔਰ ਮਾਂ-ਪਿਓ ਤੇ ਚਾਹਦੇ ਆਏ ਨੇ ਕਿ ਸਾਡਾ ਬੱਚਾ ਅੱਗੇ ਜਾ ਕੇ ਕੁਛ ਬਣੇ ਕੁਛ ਬਣੇ। ਹਨਾ।
ਹਮ।
ਉਤੇ
ਇਹ ਬਾਕੀ-ਬਾਕੀ ਬੱਚੇ ਉੱਤੇ ਵੀ ਆਦੇ ਏ ਕਰਨ ਵਾਲਾ ਹੈ ਨਹੀਂ ਹੈ।
ਬਿਲਕੁਲ ਬਿਲਕ- ਲ ਐਹ ਦੇਖੋ ਨਾ ਅਸੀ ਸਰਕਾਰੀ ਸਕੂਲ ਜਾਂਦੇ ਸੀਗੇ। ਅਸੀ ਕੀਤਾ ਅੱਜ ਵੀ ਅਸੀ ਮਤਲਬ ਗੁੱਡ ਹੈਗੇ ਆ ਜਿੱਥੇ ਮਰਜੀ ਖੜ ਮਤਲਬ ਸਟੈਂਡ ਕਰ ਲਉ। ਅਸੀਂ ਕੋਈ ਦਿੱਕਤ ਵਾਲੀ ਗੱਲ ਨਹੀ ਹੈਗੀ। ਹਾਂਜੀ ਹਾਂਜੀ ਹਾਂਜੀ। ਬਾਕੀ ਡਿਪੈਂਡ ਕਰਦਾ ਕੁਛ ਮਾਂ ਬਾਪ ਹਾਂ, ਕੁਛ ਮਾਂ-ਪਿਓ ਤੇ ਵੀ ਡਿਪੈਂਡ ਕਰਦਾ ਏ ਕਿ ਉਹਨਾਂ ਦਾ ਕੀ ਮ- ਮਤਲਬ ਬਿਹੇਵ ਹੈਗਾ ਬੱਚਿਆਂ ਦੇ ਲਈ। ਠੀਕ ਏ ਨਾ ਉਹ ਉਹਨਾਂ ਨੂੰ ਕਿਸ ਤਰਾਂ ਦੀ ਸ਼ਿਕਸ਼ਾ ਦਿੰਦੇ ਆਂ। ਅੱਛੀ ਸ਼ਿਕਸ਼ਾ ਦਿੰਦੇ ਏ। ਪੇਰੈਂਟਸ ਠੀਕ ਏ ਮਤਲਬ ਕਿਸ ਤਰ੍ਹਾਂ ਦਾ ਉਹਨਾਂ ਨੂੰ
ਘਰ ਹੀ ਰਹਿਣਾ ਸਕੂਲ ਚ ਤੇ ਦੇਖੋ ਸੱਤ ਅੱਠ ਘੰਟੇ ਆਉਦਾ ਬੱਚਾ।
ਬਿਲਕੁਲ-ਬਿਲਕੁਲ-ਬਿਲਕੁਲ।
ਬਾਕੀ ਸਾਡੇ ਉੱਤੇ ਆ ਅਸੀ ਬਲੇਮ ਕਈ ਵਾਰੀ ਕਈ ਪੇਰੈਂਟਸ ਹੁੰਦੇ ਸਕੂਲ ਜਾ ਕੇ ਬਲੇਮ ਕਰ ਦੇਣੇ। ਆਪ ਕੇ ਪਾਸ ਹੋਤਾ ਏ ਬੱਚਾ ਇਹ ਕਿਆ ਸਿੱਖ ਰਿਹਾ। ਫਿਰ ਕਈ ਵਾਰ ਬੱਚਾ ਘਰੋਂ ਵੀ ਸਿੱਖਣਾ ਆਉੁਦਾ ਏ ਕਿ ਪੇਰੈਂਟਸ ਕੀ ਕਰ ਰਹੇ ਨੇ।
ਜ਼ਿਆਦਾਤਰ-ਜ਼ਿਆਦਾਤਰ ਆਪਣੀ ਮੰਮੀ ਕੋਲ ਸਿੱਖਦਾ ਕਿਉਕਿ ਪਾਪਾ ਤੇ ਉਹਨਾਂ ਦੇ ਕੰਮ ਤੇ ਚਲੇ ਜਾਂਦੇ ਏ। ਅੱਠ ਘੰਟੇ ਕੰਮ ਤੋਂ ਹੁੰਦੇ ਨੇ। ਮੰਮੀ ਸਿਖਾਦੀ ਜੋ ਵੀ ਸਿਖਾਦੀ ਹੈਏ ਬੈਡ ਹੈਬਿਟ ਜਾਂ ਫਿਰ ਅੱਛੀ ਹੈਬਿਟ। ਠੀਕ ਕੇ ਨਾ ਇਹ ਇੱਕ ਰੀਜ਼ਨ ਹੈ। ਇਹ ਮਤਲਬ ਸੌ ਪਰਸੈਂਟ ਰੀਜਨ ਏ। ਕੀ ਬੱਚੇ ਦੀ ਮੰਮੀ ਹੀ ਉਹਨੂੰ ਟ੍ਰੀਟ ਕਰਦੀ। ਮੈਂ ਤੁਹਾਨੂੰ ਕਹਿ ਦੇ ਰਿਹਾ ਫਾਦਰ ਤੇ ਔਲਰੇਡੀ ਕੰਮ ਤੇ ਚਲੇ ਜਾਂਦੇ ਆ। ਅੱਠ ਘੰਟੇ ਲਈ ਡਿਊਟੀ ਤੇ ਜਹਾ ਹੀ ਹੈ ਫਿਕਸ। ਠੀਕ ਏ। ਅੱਠ ਘੰਟੇ ਮੰਮਾ ਦੇ ਕੋਲ ਰਹਿਣਾ।
ਉਹਨਾਂ ਨੇ ਕੰਮ-ਕੁਮ ਕਰਕੇ ਆਣਾ ਰਾਤੀ। ਇਹ ਚੀਜ਼ ਏ ਜਾਂ ਸਕੂਲ ਸਿੱਖਦਾ ਬੱਚਾ। ਮੇਰੇ ਫੈਮਲੀ ਏ ਪੂਰੀ। ਮਦਰ ਇਨ ਲੋਅ ਏ, ਫਾਦਰ ਇਨ ਲੋਅ ਏ, ਮੈਂ ਵਾਂ।
ਨਹੀਂ-ਨਹੀਂ।
ਦੋ ਦੇਵਰ ਨੇ।
ਅੱਛਾ ਅੱਛਾ ਅੱਛਾ ਤੇ ਉਹ ਮੈਰਿਡ ਮੈਰਿਡ ਨੇ।
ਇੱਕ ਮੈਰਿਡ, ਇੱਕ ਅਨਮੈਰਿਡ ਏ।
ਓਕੇ ਠੀਕ ਏ ਠੀਕ ਏ ਠੀਕ ਏ। ਅੱਛੀ ਫੈਮਲੀ ਆ ਗੁੱਡ ਫੈਮਲੀ।
ਹਾਂਜੀ-ਹਾਂਜੀ।
ਚਲੋ ਅੱਛੀ ਗੱਲ ਏ। ਛੋਟਾ ਪਰਿਵਾਰ ਸੁਖੀ ਪਰਿਵਾਰ।
ਸਹੀ ਗੱਲ ਏ। ਅੱਜ-ਕੱਲ੍ਹ ਪਰਿਵਾਰ ਤੇ ਹੈ ਹੀ ਨਹੀਂ।
ਸਹੀ ਗੱਲ ਏ।
ਟਾਈਮ 'ਚ' ਤੇ ਬਹੁਤ ਘੱਟ ਨੇ।
ਇਹ ਤਾਂ ਹੈ ਹੀ ਏ ਹੁਣ ਤੇ ਬਲਕਿ ਪਹਿਲੇ ਤਾਂ ਮਤਲਬ ਮਾਂ-ਪਿਓ ਸੋਚਦੇ ਸੀ। ਕਿ ਇੱਕ ਮੁੰਡਾ, ਇਕ ਕੁੜੀ ਹੋਜੇ। ਹੁਣ ਕੁੜੀ ਹੋਜੇ ਜਾਂ ਮੁੰਡਾ ਹੋਜੇ। ਬੱਸ ਇੱਕ-ਇੱਕ ਹੀ ਇੱਕ ਪਰਸਨ ਹੀ ਰੱਖਣਾ ਬੱਸ।
ਚਲੋ ਠੀਕ ਏ, ਫਿਰ ਕਰਨੇ ਆ ਦੁਬਾਰਾ ਗੱਲ।
ਓਕੇ ਜੀ, ਸ਼ਸ਼ੀ ਕਾਲ, ਠੀਕ ਏ ਜੀ। ਓਕੇ, ਓਕੇ-ਓਕੇ। ' ' ਹਮ।